ਹੈਲੋ, ਹੈਲੋ ਹੈਲੋ ਹਾਂ, ਹਾਂ ਹੁਣ ਆਈ?
ਹਾਂ, ਹਾਂ ਹੋਰ
ਉਹ ਮੈਂ ਆਪਣਾ ਨੰਬਰ ਮੈਂ ਆਪਣਾ ਨੰਬਰ ਭਰਿਆ ਸੀ। ਨਾ ਫਿਰ ਅੰਡਰਸਟੁਡ ਆ ਸੀ ਲਿਖਿਆ ਹੋਇਆ।
ਅੱਛਾ, ਅੱਛਾ ਆਪਣਾ ਨੀ ਭਰਨਾ, ਇੰਝ ਭਰਨਾ ਜਿਹਨੂੰ ਕਰਨਾ ਏ ਤੂੰ।
ਠੀਕ, ਠੀਕ, ਠੀਕ ਆਹੋ ਕੋਮਲ ਨੇ ਦੱਸਿਆ ਸੀ। ਵਟਸਐਪ ਤੇ ਮੈਸੇਜ ਕੀਤਾ ਸੀ। ਉਹਨੂੰ ਪਹਿਲਾਂ ਉਹਨੂੰ ਮੈਨੂੰ ਫਾਰਮ ਭਰਾਉਣਾ ਪਏਗਾ?
ਨਈ, ਨਈ ਕੁਛ ਨੀ ਕਰਨਾ ਹੁਣ।
ਨਹੀਂ ਜੇ ਤੁਸੀਂ ਕਹਿੰਦੇ ਹੋ ਨਾ ਵੀ ਦੱਸ ਜਣੇ ਆਣੇਗਾ। ਪਹਿਲਾਂ ਉਹਨੂੰ ਫਾਰਮ ਭਰਮਾਉਣਾ ਪਏਗਾ। ਕਿਸੇ ਨੂੰ ਮੈਨੂੰ?
ਆਹੋ, ਆਹੋ, ਆਹੋ ਜਿਵੇਂ ਤੈਨੂੰ ਕੀਤਾ ਸੀ। ਜਿਵੇਂ ਤੂੰ ਕੀਤਾ ਸੀ।
ਆਹੋ ਉਵੀਂ ਕਰਾਣਾ ਪੈਣਾ ਏ।
ਹਾਂ। ਕਰਨਾ ਕਿਸੇ ਨੇ
ਨਹੀਂ ਦੱਸ ਜਣੇ ਕਿਹੜੇ ਲੱਭਾ ਹੁਣਾ
ਦੱਸ ਤੇ ਥੋੜ੍ਹੀ ਦੱਸ ਦੂ ਦਾ ਕੋਈ ਰੋਲ ਹੀ ਨਹੀਂ ਹੈਗਾ।
ਹਾਂ ਪੰਜ ਜਣੇ ਹਾਂ
ਕੁਛ ਵੀ ਨਹੀਂ ਭਾਵੇਂ ਕ ਲੱਬ ਲੈ ਉਹ ਤਾਂ ਗੱਲਾਂ ਪੂਰੀਆਂ ਕਰਨੀਆਂ ਭਾਵੇਂ ਤੂੰ ਤੇ ਮੈਂ ਪੂਰੀਆਂ ਕਰ ਲੈ ਤ ਤੂੰ ਤੇ ਕੋਮਲ ਕਰ ਲੈ
ਅੱਛਾ, ਅੱਛਾ, ਅੱਛਾ ਠੀਕ, ਠੀਕ, ਠੀਕ, ਠੀਕ
ਹੋਰ ਕੋਈ
ਅੱਛਾ-ਅੱਛਾ ਜੀ, ਮੈਂ ਕੇ ਕਿਸੇ ਹੋਰ ਨੂੰ ਕਮਾਂ, ਫਿਰ ਉਹਨੂੰ ਪਹਿਲਾਂ ਫਾਰਮ ਭਰਵਾਵਾਂ।
ਨਈ, ਨਈ, ਨਈ, ਨਈ, ਨਈ ਓਹ ਤੇ ਕੋਈ ਨੀ।
ਆਇਆ ਫੋਨ-ਫਾਣ ਕੇ ਨਈ।
ਫੋਨ ਬਸ ਰੋਜੀ਼ ਦਾ ਦੁਪਹਿਰੀ ਆਇਆ ਸੀ‌, ਵਿਚਾਰੀ ਦਾ।
ਮੈਂ ਤੇ ਕੱਲ ਕੀਤਾ ਸੀ, ਚੱਕਿਆ ਈ ਨਈ ਇਹਨੇ।
ਓਨਾਂ ਨੇ
ਆਹੋ ਨਵਪ੍ਰੀਤ ਨੂੰ ਕੀਤਾ ਸੀ।
ਅੱਛਾ ਮੈਂ ਵੀ ਕੀਤਾ ਸੀ, ਨਈ ਚੁੱਕਿਆ।
ਚੱਕਿਆ ਕੋਈ ਨੀ ਸੀ।
ਆਪਾਂ ਤੇ ਹੁਣ ਕਰਨਾ ਕੋਣੀ ਮਾਣੀ ਸਾਡਾ। ਹੁਣ ਘਾਟ ਆਈ ਸਾਡੇ ਵੱਲੋਂ ਵੀ ਠੀਕ ਏ, ਨਾਲੇ ਕਰੀਏ ਨਾਲੇ ਛਿੱਤਰ ਖਾਈਏ।
ਹਾਂ ਸਈ ਗੱਲ ਏ, ਫੇਰ ਹਰਸ਼ ਨੂੰ ਮੈਂ ਕੀਤਾ ਮੈਂ ਕਿਹਾ ਹਰਸ਼ ਵੀ ਕੀ ਬਣਿਆ ਏ, ਕਹਿੰਦਾ ਤੈਨੂੰ ਪਤਾ ਨੀ ਤੈਨੂੰ ਰੋਜੀ਼ ਦਾ ਫੋਨ ਮੈਂ
ਬੜਾ ਚੰਦਰਾ ਈ, ਮੈਂ ਤੇ ਰੋਜੀ਼ ਨਾ ਉਹ ਦੇ ਸਾਂ ਕਨਫਰੰਸ ਸੀ ਚ
ਹੂੰ, ਹੂੰ।
ਤੇ ਮੈਂ ਕਿਹਾ ਰੋਜ਼ੀ ਤੂੰ ਲਾ ਵੇਖਦੇ ਆ, ਕੀ ਗੱਲਾਂ ਕਰਨ ਡਏ ਨੇ।
ਹਾਂ, ਹਾਂ।
ਵੀ ਕਿਹਦੇ ਨਾਲ ਚੱਲਦੀ ਪਈ ਏ ਗੱਲ, ਕਹਿੰਦਾ ਵਿੱਚ ਕਿਹਨੂੰ ਲਾਇਆ ਹੋਇਆ ਜੀ ਰੋਜੀ਼ ਨੂੰ ਰੂਜੀ਼ ਕੇਂਦੀ ਕੋਈ ਵੀ ਨੀ, ਕੋਈ ਵੀ ਨੀ, ਕਹਿੰਦਾ ਮੈਂ ਤੇ ਤੈਨੂੰ ਉਹਦੇ ਤੇ ਕਰਾਂਗਾ, ਵਟਸਐਪ ਤੇ।
ਹੂੰ, ਹੂੰ।
ਰੋਜੀ਼ ਨੂੰ ਫੇਰ ਉਹਦੇ ਤੇ ਕੀਤਾ ਸੀ ਇਹਨੇ।
ਅੱਛਾ।
ਤੇ ਹਾਂ ਫੇਰ ਮੈਂ ਕਿਹਾ ਆਂਦੀ ਮਤਲਬ ਹੁਣ ਗੁਰੀ ਨਾਲ ਗੱਲ ਹੋ ਗਈ, ਵੀ ਪੰਜਾਹ ਹਜ਼ਾਰ ਚ
ਹਾਂ
ਵੀ ਪੰਜਾਹ ਹਜ਼ਾਰ ਚ ਕਰਾਦਾਂਗਾ ਵੀ ਨਾ ਵੇਲਾ ਕਿੱਥੇ ਲੱਖ ਤੋਂ ਪੰਜਾਹ ਚ ਆ ਗਿਆ। ਤੇ ਆਂਦੀ ਫਿਰ ਮੈਂ ਕਿਹਾ ਸੀ ਵੀਰੇ ਵੀ, ਤੂੰ ਜਾਣ ਤੇ ਮੇਰੇ ਡੈਡੀ ਜਾਣੇ।
ਹਾਂ -ਹਾਂ -ਹਾਂ।
ਮੈਂ ਹੁਣੀ ਵੇਚੀ ਮੈਂ ਆਹਿੰਦੀ, ਫੇਰ ਮੈਂ ਡੈਡੀ ਦੀ ਨੇ ਗੱਲ ਕੀਤੀ ਸੀ ਇਹਨੇ ਗੁਰੀ ਨੇ
ਹੂੰ।
ਮੈਨੂੰ ਗੂਗਲ ਪੇ ਨੰਬਰ ਦੱਸ, ਤੇ ਮੈਂ ਹੁਣੇੇ ਪਵਾ ਦਿੰਦਾ ਵਾ।
ਵੀਹ ਪੰਜਾਹ ਹਜ਼ਾਰ ਖਾਤੋਂ
ਜਿਹੜਾ ਵਿਚੋਲਾ ਕਰਾਏਗਾ, ਉਹ ਕਰਨ ਵਾਲਾ
ਅੱਛਾ ਤੇ ਉਹਦੇ ਤੋਂ ਮੰਗਣ ਡਏ ਨੇ।
ਉਹਦੇ ਤੋਂ ਰਿਸ਼ਤਾ ਮਤਲਬ ਦੇ ਉਹਦਾ ਸਾਲਾ, ਉਹਦੇ ਸਾਲੇ ਦਾ ਕੋਈ ਕਰਾਂਦਾ ਏ।
ਅੱਛਾ -ਅੱਛਾ ਤੇ ਪੰਜਾਹ ਹਜ਼ਾਰ ਪਹਿਲਾਂ ਮੰਗਣ ਡਿਆ ਉਹ ਐਂ, ਅੱਛਾ।
ਪਹਿਲਾਂ ਕੁਛ ਦੇਣਗੇ ਵੀਹ -ਤੀਹ ਦੇਣਗੇ, ਫਿਰ ਸ਼ੁਰੂ ਹੋਏਗਾ ਰਿਸ਼ਤੇ ਦੀ ਸ਼ੁਰੂਆਤ। ਹਾਂ ਫੋਟੋ-ਫਾਟੋ, ਬਾਇਓਡਾਟਾ ਵਗੈਰਾ ਭੇਜ ਦਿੱਤਾ ਹੋਇਆ ਏ।
ਅੱਛਾ।
ਹਾਂ
ਅੱਛਾ ਗੁਰੀ ਦਾ ਕੋਈ ਅੱਗੋਂ ਐ।
ਹਾਂ-ਹਾਂ ਓਦੀ ਗੱਲਬਾਤ ਹੋ ਗਈ ਹੋਈ ਐ, ਹੁਣ ਵੇਖੋ ਉਹ ਕੱਲ ਕਰਾਂਦਾ ਉਕਦਾ ਮਹੀਨੇ ਨੂੰ, ਉਕਰਾਂਦਾ ਦਸਾਂ ਦਿਨਾਂ ਨੂੰ ਉਹ ਨੀਂ ਹੁਣ ਸਾਨੂੰ ਪਤਾ! ਹਾਂ।
ਹਾਂ
ਕਹਿੰਦੀ ਮੈਂ ਇੰਨਾਂ ਕਿਹਾ ਸੀ ਮੈਂ ਕਿਹਾ ਡੈਡ ਵੀ ਤੂੰ ਰਿਸ਼ਤੇਦਾਰਾਂ ਨੂੰ ਫੋਨ ਕਰ ਛੱਡ ਖਾ
ਹਂ ਹਂ ਹਂ।
ਕਹਿੰਦਾ ਮੈਂ ਤੇ ਕਰਤੇ ਨੇਂ ਉਹ ਆਂਦੀ ਵੀ ਮਾਮੀ ਦੇ ਕੁੜਮਾਂ ਨੂੰ ਕਹਿੰਦਾ ਹੈ ਗੁਰਪ੍ਰੀਤ ਨੀਂ ਕਰ ਸਕਦੀ ਉਹਨਾਂ ਨੂੰ, ਕਹਿੰਦੀ ਜੇ ਤੂੰ ਆਪਣਿਆਂ ਨੂੰ ਕਰ ਦਿੱਤੇ ਨੇਂ ਉਹਨਾਂ ਅਤ ਉਹ ਉਨ੍ਹਾਂ ਵੀ, ਹਾਂ। ਅਸੀਂ ਅਸੀਂ ਤੈਨੂੰ ਤੂੰ ਕਹਿ ਕੇ ਥੋੜੀ ਕਰਾਏ ਸੀ ਵੀ ਮੇ ਰਮਨ ਦੇ ਸਹੁਰਿਆਂ ਨੂੰ ਵੀ ਸੱਦ ਲੀ ਤੇ ਰਮਨ ਦੀ ਮੰਗੋ ਦੀ
ਵਧਾਈ ਦਿੰਦੇ ਮੈਂ ਕਿਹਾ ਭੂਆ ਕਾਹਦੀ ਵਧਾਈ ਮੈਂ ਕਿਹਾ ਰਿਸ਼ਤਾ ਹੀ ਨ੍ਹੀਂ ਹੋਇਆ ਤੇ ਭੂਆ ਵਧਾਈ
ਆਹ ਅੱਗੇ ਉਹ ਵਧਾਈ ਦੇਣ ਡਹੀ ਸੀ, ਜਣਕੋ ਮੰਮੀ ਨੂੰ
ਜੀਰ
ਹਾਂ।
ਭੂਆ ਆਈ ਹੋਈ ਐ ਨਾਂ।
ਅੱਛਾ ਅੱਛਾ।
ਤੇ ਮੈਨੂੰ ਆਂਦੀ ਵਧਾਈ ਆ, ਭਰਾ ਮੰਗ ਆਈ ਏ। ਮੈਂ ਖਿਆ ਭੈਣ ਕਾਹਦਾ ਮੈਂ ਕਿਹਾ ਰਿਸ਼ਤਾ ਹੋਇਆ ਹੀ ਕੋਈ ਨੀਂ ਮੈਂ ਕਿਆ ਤਾਂ ਫੇਰ ਦੱਸਦਾ ਮੈਂ ਸਾਰਾ ਫਿਰ ਇਹਦੇ ਚ ਕੀ ਹੋ ਗਿਆ। ਕਹਿੰਦੀ ਡੇਰੇ ਤੇ ਪਤਾ ਲੱਗ ਗਿਆ ਮੈਂ ਤੇ ਲੱਗ ਗਿਆ ਹੋੁਣਾ ਪਤਾ। ਹਾਂ।
ਚੱਲਣ ਨੂੰ ਰਸਤਾ ਸੀ ਮਾਮੀ ਨੇਂ ਹੁਣ ਰਮਨ ਦੀ ਸੱਸ ਨੂੰ ਫੇਰ ਮੈਂ ਘੁਮਾ ਫਰਾ ਕਿ ਕੱਲ ਉਹਨੇਂ ਨਾ ਗੱਲਾਂ ਚਲੀਆਂ ਜੇ ਵੋਟਾਂ ਵੂਟਾਂ ਦੀਆਂ ਉਹ ਤੇ ਉਹਦਾ ਫੋਨ ਉਹਨੇਂ ਵੀ ਇੰਝ ਕਿਹਾ ਤੇਰੇ ਵਾਂਗੂ ਈਂ ਚੱਲਦੀ ਪਈਏ ਫੇਰ ਵਿਆਹ ਦੀ ਤਿਆਰੀ
ਸਹੀ ਗੱਲ ਏ।
ਅੱਛੇ ਤੁ ਸੱਚੀ ਤੇਰੇ ਸਾਹਮਣੇ ਮੈਂ ਖਿਆ, ਵਿਅੰਜ ਕਰਕੇ ਕਹਿੰਦੀ
ਹਾਂ, ਉਹ ਵੀ ਭੂਆ ਵੀ ਆਹਂਦੀ, ਆਂਦੀ ਆਂਦੀ ਹੁਣ ਜਵਾਬ ਦਿੱਤ ਤਾਂ ਠੀਕ ਏ। ਆਂਦੀ ਚੱਲ ਜਾਤ-ਜੂਤ ਦਾ ਕੁਛ ਨੀਂ ਹੁੰਦਾ। ਅੱਜ-ਕੱਲ ਕਰੀ ਜਾਂਦੇ ਨੇਂ। ਪਰ ਬਿਮਾਰੀ ਤੇ ਨੀਂ ਹੋਣੀ ਚਾਹੀਦੀ ਨਾਂ।
ਆਹੋ।
ਹਂ।
ਤੇ ਆਂਦੀ ਰ ਆਂਦੀ। ਦੁਪੈਰੀ ਮੇਰੀ ਸੱਸ ਆਂਦੀ ਏ, ਮੇਰੀ ਸੱਸ ਤੇ ਮੇਰੇ ਦਰਾਣੀ ਬੈਠੀ ਹੁੰਦੀਆਂ ਸਾਨੂੰ ਸਵੇਰੇ।
ਹਂ।
ਕਹਿੰਦੀ ਰੋਜ਼ੀ ਤੂੰ ਵਾਧੂ ਲੁਕਾਉਂਦੀ ਏ ਸਾਡੇ ਤੋਂ। ਤੇਰੇ ਬੱਸ ਚੜਣ ਕਹਿੰਦੀ ਸਾਡੇ ਕੋਲ ਖ਼ਬਰ ਆ ਜਾਂਦੀ ਐ।
ਦਸ
ਹਰਦੀਪ ਆਈ ਮਰ ਜਾਣਾ ਦੱਸਦਾ, ਮੈਂ ਕਿਹਾ ਤੂੰ ਪਿਓ ਨੂੰ ਕਿਉਂ ਨੀ ਰੂੰ ਦੀ ਮਾਣੀ ਰੋਜ਼ੀ ਤੂੰ ਉਹਨੇ ਪ੍ਰਿੰਸ ਤੇ ਸ਼ੱਕ ਕੀਤਾ ਸੀ।
ਕਾਦਾ?
ਉਹਨੇਂ ਨਾ ਪ੍ਰਿੰਸ ਤੇ ਸ਼ੱਕ ਕੀਤਾ ਸੀ, ਗਾਲਾਂ ਵਾਲਾ ਹਰਦੀਪ ਦੀ। ਮੈਂ ਕਿਹਾ ਜੀਜਾ ਜੀ, ਅਹ ਬੇਅੰਜ ਕਰਕੇ ਉਹਨੂੰ ਗਾਲਾਂ ਦਾ ਪਤਾ ਨਾਂ ਲੱਗੇ ਹਰਦੀਪ ਨੂ ਕਹਿੰਦਾਂ ਨਾਂ ਨਾਂ ਇੱਥੋਂ ਨੀਂ ਗੱਲ ਜਾਂਦੀ, ਪ੍ਰੀੰਸ ਦੱਸੇਗਾ ਜੇ ਦੱਸੇਗਾ ਤੇ। ਮੈਂ ਮੈਂ ਅੱਗੋਂ ਕਿਹਾ, ਮੈਂ ਕਿਹਾ, ਨਾ ਪ੍ਰਿੰਸ ਕਰੇ ਹੁਣ ਤੇ ਨਾਂ ਕਦੀ ਕਰਾਂ ਹਰਦੀਪ ਨੂੰ ਮੈਂ
ਹਾਂ, ਸਹੀ ਗੱਲ ਐ, ਨਾਂ ਹਰਦੀਪ ਕਰਦਾ ਨਾਂ ਇਹ ਕਰਦਾ ਫੋਨ ਨੀਂ ਕਰਦੇ ਕਿਸੇ ਨੂੰ
ਮੈਂ ਕਿਹਾ ਜੂਂ ਹੈਪੀ ਦੇ ਪੈਸਿਆਂ ਦਾ ਰੌਲਾ ਸੀ ਉਦੋਂ ਹਦਦੀਪ ਦੀ ਸਾਡੇ ਨਾਲ ਜ਼ਰੂਰ ਗੱਲ ਹੁੰਦੀ ਹੁੰਦੀ। ਹੁਣ ਕੋਈ ਗੱਲ ਗੁਲ ਨ੍ਹੀਂ ਕਦੇ ਵੀ ਹੋਈ ਹਰਦੀਪ ਦੀ ਓਧਰ ਬੇਲੇ ਆ, ਉੱਥੇ ਸਮਾਣੇ ਭੋਗ ਸੀ ਡੇਬੂ ਦਾ ਤੇ ਉਹਨੇਂ ਸਤਿ ਸ੍ਰੀ ਅਕਾਲ ਬੁਲਾਈ। ਏ ਸਸ ਬਣਾਈ ਉਦੋਂ ਉੱਤੇ ਕੋਈ ਗੱਲ ਨੀਂ ਉਹਨੇਂ ਕੀਤੀ ਹੈਗੀ।
ਫੇਰ
ਮੈਂ ਕਿਹਾ, ਇਹ ਤੇ ਗੱਲ ਗ਼ਲਤ, ਮੈਂ ਇਹਨੂੰ ਕਿਹਾ? ਮੈਂ ਰੋਜੀ ਨੂੰ ਕਿਹਾ ਇਹ ਜੇ ਤੈਨੂੰ ਇਹ ਗੱਲ ਦਾ ਪਤਾ ਲੱਗਾ, ਤ ਉਸ ਸਗੋਂ ਓਨੂੰ ਕਹਿ ਪੁਰਾਣੀ ਗੱਲ ਹੋਣ ਤੇ ਅਗਲਾ, ਅਗਲੇ ਨਾਮ ਲਾ ਦੇਣਗੇ ਸਾਨੂੰ ਉੱਥੋਂ ਪਤਾ ਲੱਗਾ, ਉੱਥੋਂ ਪਤਾ ਲੱਗਾ, ਹਾਂ ਕ ਕਹਿੰਦੀ, ਨ ਮੈਂ ਕਰਾਂਗੀ ਮਾਮੀ ਫੋਨ, ਮੈਂ ਕਿਹਾ ਤੂੰ ਕਰ ਕੇ ਕਹਿ, ਸਪੋਲੇ ਪਾਲੇ ਹੀ ਨੀ ਘਰੇ
ਹਾਂ ਸੱਚੀ ਗੱਲ, ਐਵੇਂ ਤਾਂ ਸ਼ੱਕ, ਫਿਰ ਸਾਰਿਆਂ ਦਾ ਜਾਏਗਾ। ਜੀਅ ਕਰੇਗਾ, ਕਿਸੇ ਦਾ ਜਾਣਦੇ ਆਉਣਦੇ ਵਰਤਨ ਤੇ, ਫਿਰ ਫਿਰ, ਮੈਂ ਤੇ ਹਰਸ਼ ਨੂੰ ਕਹਿ ਦਿੱਤਾ, ਮੈਂ ਤੇ ਹਰਸ਼ ਅੰਦਰ ਪ੍ਰਿੰਸ, ਮੈਂ ਕਿਹਾ ਪ੍ਰਿੰਸ ਬੋਲਿਆ ਕੀ ਏ, ਤੇ ਪ੍ਰਿੰਸ ਨੇ ਮੈਂ ਕਿਹਾ ਮਾੜਾ ਕੀ ਕੀਤਾ, ਪ੍ਰਿੰਸ ਕੀ ਮਾੜਾ ਕਰਕੇ ਆਇਆ, ਮੈਂ ਕਿਹਾ
ਅੱਛਾ, ਤੈਨੂੰ ਕਹਿੰਦਾ?
ਆਹੋ, ਮੈਂ ਕਿਹਾ, ਮਾੜਾ ਕੀ ਕਰਕੇ ਆਇਆ ਪ੍ਰਿੰਸ ਤੁਹਾਡਾ। ਕੁਛ ਕਰ, ਮਤਲਬ ਕੁਛ ਬਚਾ ਕੇ ਈ ਆਇਆ ਏ
ਹਾਂ
ਮੈਂ ਕਿਹ, ਤਾ ਸੀ ਮ ਕਿਹਾ ਕੁੱ ਬਚਾ ਕੇ ਆਇਆ, ਮਾੜਾ ਤੇ ਨੀ ਕਿਸੇ ਨੂੰ ਬੋਲਿਆ ਨਈ, ਕੁੱਛ ਕੀਤਾ ਨਈ ਉਹਨੇ ਕੀ ਕਿਹਾ ਮੇਰੇ ਕਿਸੇ ਨੂੰ, ਕੁਛ ਮੈਂ ਕਿਹਾ, ਜੇ ਹੁਣ ਉਹਦੇ ਸਾਹਮਣੇ, ਮੈਂ ਕਿਹਾ ਗਾਲਾਂ ਕੱਢੋ ਤੇ, ਅਗਲੇ ਨੂੰ ਤੇ ਇਹੀ ਹੋਏਗਾ, ਵੀ ਕੱਲ ਨੂੰ ਮੇਰਾ ਵੀ ਇਉਂ ਮਾਨਤਾਨ ਹੁੰਦਾ ਹੋਣਾ
ਰੋਜ਼ੀ ਨੂੰ, ਕਹਿੰਦੀ ਪਈ ਸੀ, ਰੋਜ਼ੀ ਦੀ ਮੰਮੀ? ਕੱਲ ਨੂੰ, ਜੇ ਹੁੰਦਾ ਵੀ ਹੈ ਨਾ ਰਿਸ਼ਤਾ, ਤੇ ਪਹਿਲਾਂ ਕਹਿਣਾ ਕਿ, ਇਹਨਾਂ ਦੋਵਾਂ ਘਰਾਂ ਨੂੰ, ਮੈਂ ਕਹਿਣਾ ਮਾਮੀ ਨੂੰ ਮਨਾ ਕੇ ਲਿਆ, ਜੇ ਤੈਨੂੰ ਆਏ ਕੇ ਤੂੰ ਕਹਿਣਾ ਪ੍ਰਿੰਸ ਨੂੰ ਮਣਾ ਕੇ ਲਿਆ, ਹਾਂ ਆਉਂਦੀ ਵੇਖਾਂਗੇ ਕਿਵੇਂ, ਭੂਆ ਤੋਂ ਭੂਆ ਬਿਨਾ, ਨਾਲ ਵਿਆਹ ਕਰਦਾ ਏ
ਹਾਂ, ਸਹੀ ਏ
ਹਾਂਜੀ ਵਿਕੀ ਨੇ, ਭੂਆ ਨਾਲ ਦਾ ਵਿਆਹ ਕਰਤਾ ਏ, ਹੈਂ ਇਹਦੀ ਇਹਦੀ ਆਕੜ ਮਾੜੀ ਭਨੀਏ, ਥੋੜ੍ਹੀ ਜਿਹੀ
ਓਹੀ ਤੇ,
ਹਾਂ, ਇਹ ਆਾਂਦੀ, ਮੈਂ ਤੇ ਛੱਡਿਆ ਹੋਇਆ ਇਹਨੂੰ ਫੋਨ ਫਾਨ ਕਰਨਾ। ਪਰ ਮੈਂ ਹੁਣ, ਮੈਂ ਕਿਹਾ ਤੂੰ ਆਹ ਕਰ ਹਾਂ, ਮੈਂ ਕਿਹਾ ਆਹ ਗੱਲ ਕਰ ਤੇ ਜ਼ਰੂਰ ਉਹਦੇ ਕੰਨੋ ਕੱਢ ਦੇ, ਤੂੰ ਘਰੇ ਦੁੱਧ ਪਿਆਦਾ ਪਿਆ, ਸਪੋ
ਹਾਂ, ਸੱਚੀ ਗੱਲ ਕਹਿੰਦਾ ਪ੍ਰਿੰਸ, ਬੜਾ ਹੀ ਚਾਚੀ ਚਾਚੀ ਕਰਦਾ ਸੀਗਾ ਤੇ ਕਰੇ ਨਾ ਫ਼ਿਰ ਮੈਂ ਮੈਂ ਕਿਹਾ ਮਾੜਾ ਕੀ ਕੀਤਾ, ਮੈਨੂੰ ਇਹ ਦੱਸ ਮਾੜੀ ਕਿਹੜੀ ਗੱਲ ਕਹੀ, ਤੇ ਮਾੜਾ ਕੀ ਕਰਕੇ ਗਏ ਨੇ, ਤੁਹਾਡੇ ਤੋਂ ਖਾ ਕੇ ਗਏ ਨੇ ਫਿਰ, ਲੈ ਕੇ ਗਏ ਨੇ ਕੁਛ ਮੈਨੂੰ ਇਹ ਦੱਸਦੇ। ਮੈਂ ਕਿਹਾ, ਉਹਹੀ ਮੈਂ ਸੁਣਾਈਆ। ਸੰਨਰਸ਼ ਨੂੰ ਮੈਂ ਕਿਹਾ, ਤੇਰਾ ਇਹ ਦੱਸ, ਮੈਂ ਲੈ ਕੇ। ਕੀ--ਕੀ ਗਏ ਨੇ?
ਅ, ਇਓ ਇਓ ਉਹ ਮਾਂ ਨੂੰ, ਭੜਕਾ ਦਾ ਪਿਆ ਉੱਥੇ,
ਸਹੀ ਗੱਲ। ਇਹ ਤੇ ਠੀਕ। ਇਹ ਤੇ ਠੀਕ।
ਹਾਂ। ਨਹ ਨਹੀਂ। ਖਾਂਦੇ-ਪੀਂਦੇ ਤੁਸੀਂ ਪਏ ਹੋ।
ਹੂ ਮੈਂ ਕਿਹਾ, ਉਹਨਾਂ ਤੇ ਹਿਸਾਬ ਨਾਲ, ਤਨੇ ਤੇ ਰੋਟੀ ਵੀ ਨੀ ਖਾਦੀ, ਮੇਰੇ ਤੁਹਾਡੇ ਓਥੇ
ਹਾਂ। ਤੁਹਾਡੇ ਕੋਲ ਰੋਟੀ। ਮੈਂ ਤੇ ਮੰਮੀ ਨੂੰ ਕਿਹਾ ਸੀ। ਹਾਂ, ਮੈਂ ਤੇ ਮੰਮੀ ਨੂੰ ਕਿਹਾ ਸੀ।
ਹੂ
ਮੈਂ ਕਿਹਾ, ਰੋਟੀ ਵੀ ਨਈ। ਵਿਚਾਰਾ ਖਾ ਕੇ ਆਇਆਂ, ਇੰਨਾ ਪੈਸਾ ਲਾ ਕੇ ਹੋਰ।
ਮੈਂ ਕਿਹਾ, ਕੁਛ ਲਾ ਕੇ ਆਏ, ਕੁੱਛ ਲੈ ਕੇ ਆਏ ਆ, ਮੈਂ ਕਿਹਾ, ਅਸੀਂ ਖਾਲੀ ਕੋਈ ਆਏ, ਅਸੀਂ ਮੈਂ ਕਿਹਾ, ਤੁਹਾਡਾ ਕੁਜ, ਸਵਾਰ ਕੀ ਆਏ ਆ, ਮੈਂ ਕਿਹਾ ਅਸੀਂ ਕੁਛ ਵਿਗਾੜੇ
ਤੇ ਕਹਿੰਦੀ ਕਹਿੰਦੀ ਫੇ-ਫੇਰ ਫੇਰ ਮੇਰਾ ਨਾਮ ਲਾਤਾ। ਬੀ ਕਾਕੇ ਨੂੰ ਕਿੰਨੇ ਦੱਸਿਆ? ਵੀ ਵੱਡੇ ਮਾਮੇ ਨੂੰ ਡੱਬਾ ਦੇ ਕੇ ਆਈਏ। ਕਹਿੰਦੀ, ਚੱਲ ਦੇਖ ਕਹਿੰਦੀ, ਆਦੀ ਇਹ ਆਂਕੜ ਨਈ ਸਕਦੀ, ਦੇ ਆਈ। ਦੇ ਆਈ। ਮੈਂ ਆਪਣੇ ਭਰਾ ਨੂੰ, ਦੇ ਆਈ ਹਾਂ। ਡੱਬਾ ਕਿਸ ਮਿੱਟੀ ਦੀ ਬਣੀ ਕੱਲ ਜਿੰਦਰ ਆਉਂਦੀ ਹੈ ਕੰਜਰੀ ਕਿਸੇ ਪੈਸੇ। ਗਾਲਾਂ ਦੇਿੰਦੀ ਸੀ ਇੰਦਰ ਬੂਆ ਕਹਿੰਦੀ ਜ਼ਰਾ ਹੈ ਹੀ ਨੀ ਮਾਲ ਉੱਕਾਈ ਆਉਂਦੀ ਹੈ।
ਜ਼ਰਾ ਨੀ ਬੋਲਦੇ। ਚੱਲ ਨਾਲ ਲੱਗ ਕੇ ਤੇ ਬੰਦਾ ਚੱਲ। ਅੱਗੇ-ਪਿੱਛੇ ਨੀ ਬੋਲਦਾ। ਨਾਲ ਲੱਗ ਕੇ ਬੋਲ ਲੈਂਦਾ।
ਤੇਰਾ ਸਪੋਰਟ ਖੜੀ ਮਗਰ ਏਡੇ, ਏਡੇ ਵੱਡੇ ਸਪੋਰਟ ਏ।
ਬਾਅਦ' ਚੋਂ ਨਾ ਇਹ ਗਾਲਾਂ ਬੜੀਆਂ ਕੱਢਦਾ ਵਿਚਾਰੀ ਨੂੰ।
ਕੱਢੇਗਾ ਤੇ ਕਹਿ ਦੇ, ਮੈਂ ਚੱਲੀ ਹਾਂ ਪਟਿਆਲੇ। ਬਸ, ਆਹ ਪਟਿਆਲੇ ਤਿਕਰ ਆਜੇ ਮਾਣੀ। ਪਟਿਆਲੇ ਤੀਕਰ ਆ ਜਾਏ, ਅੱਗੋਂ ਮੈਂ ਆਪੇ ਲੈ ਜਾਵਾਂਗੀ।
ਇੰਝ ਸ਼ੇਰ ਗੱਜਦਾ ਨਾ, ਇੰਝ ਸ਼ੇਰਾਂ ਵਾਂਗੂ ਗੱਜਦਾ। ਫੇਰ ਉਹਦੇ ਤੇ। ਚਲੀ ਤੇ ਰੋਣ ਲੱਗ ਜਾਂਦੀ ਹੁੰਦੀ ਮੈਂ ਰਹਿਣ ਜਾਂਦੀ ਹਾਂ ਨਾ।
ਨਹੀਂ, ਜਦੋਂ ਗੱਜਦਾ ਤੁਸੀਂ ਉਤਾਰ ਨਹੀਂ ਸਕਦੇ ਇਹਨੂੰ।
ਹਾਏ, ਬੜਾ ਕਹਨੇ ਆ। ਫਿਰ ਸਭ ਮਾਫੀਆ ਮੰਗੇਗਾ ਮੈਂ ਦਵਾਈ ਖਾਧੀ। ਦੀਏ, ਮੈਨੂੰ ਨਾ ਇੰਨਾ ਤੰਗ ਕਰਿਆ। ਪਰ ਉਹ ਕਹਿੰਦਾ ਇੰਨਾ।
ਤੇ ਨਹੀਂ, ਰੋਜ਼ੀ ਆਉਂਦੀ ਆ ਇੱਕ ਵਾਰੀ ਮਾਮੀ ਅਸੀਂ ਸ਼ਹਿਰ ਗਈਆਂ। ਤੇ ਨਾ ਗੱਜੇ ਪਿਆ।
ਆਹੋ, ਆਹੋ, ਪਰ ਉਹ ਤੱਕ ਆਵਾਜ਼ ਆਏ ਪਈ। ਬਾਜ਼ਾਰ ਖਰਾਬ। ਬਾਜ਼ਾਰ ਗਈਆਂ ਸਾ ਆਹੋ। ਅਰੇ, ਮੰਮੀ ਨਾਲ, ਮੰਮੀ ਨਾਲ ਇ ਲੱਗਾ ਸੀ। ਹਾਂ, ਮੰਮੀ ਨਾਲ ਲੱਗਾ ਸੀਗਾ। ਬੜੀ ਉੱਚੀ। ਉਰ ਫੇਰ ਰੋਜ਼ੀ ਨੇ ਤਾਂ ਚੰਗੀਆਂ ਸੁਣਈਆਂ। ਆਹਦਾ ਡੈਡੀ। ਉੰਝ ਤੂੰ ਬਿਮਾਰ ਏ, ਤੇ ਤੇਰੀ ਆਵਾਜ਼ ਆਂਦੀ ਉਥੇ ਤੀਕਰ ਜਾਣ ਡਈਏ।
ਮੈਂ ਨਹੀਂ ਓਦਣ ਕਿਹਾ ਕੇ ਫੋਨ ਤੇ ਮੈਂ ਕਿਹਾ, ਆਹ ਤੁਹਾਡੀ ਕਿਡਨੀ ਆਪਣੇ ਆਪ ਠੀਕ ਹੋ ਜਾਣੀ। ਮੈਂ ਕਹਿਨੀ ਸਾਨੂੰ ਕੇ ਆਪ ਬਿਮਾਰ ਕਰ ਛੱਡਿਆ। ਮਾਣੀ ਸਾਡੇ ਘਰੋਂ ਗ੍ਰਹਿ ਜਿਹਾ ਟਲ ਗਿਆ ਇ ਇਹਨੇ ਸਾਡੇ ਘਰ ਵੀ ਕਲੇਸ਼ ਪਾਇਆ ਪਿਆ ਸੀ।
ਸਾਰਿਆਂ ਦੇ ਘਰ ਹੀ' ਚ ਸੀ।
ਹਾਂ, ਪਤਾ ਕਿਹੋ ਜਿਹੀ ਕੁੜੀ ਆਈ ਸੀ। ਸਾਡੇ ਤੋਂ ਮੰਮੀ ਮੈਨੂੰ। ਜੋ ਪੈਂਦੀ ਸੀ ਨਾ ਖਾਣ ਨੂੰ, ਓਹੀ ਮੰਮੀ ਆ ਵੇਖ ਲੈ। ਓਹੀ ਮੰਮੀ ਆ, ਜੋ ਠੀਕ ਠਾਕ ਹੀ ਹੈ।
ਫ਼ਿਰ।
ਹੈਂ, ਮੈ ਇੰਨੇ ਹਿਸਾਬ, ਇੰਨੇ ਹਿਸਾਬ ਨਾਲ ਨੇ। ਇੰਨੇ ਲੈ ਕੇ ਗਏ ਸੂਟ ਮੇਰੇ ਨਾਲ।
ਇਹ ਨਾ ਕਲਪਾਂਦਾ ਬੜਾ ਏ। ਕਲਪਾਂਦਾ ਬੜਾ ਜ਼ਿਆਦਾ।
ਇਹ ਇਹਨੂੰ ਸਾਨੂੰ ਇਹ ਗੁੱਸਾ ਆਉਂਦਾ ਏ। ਵੀ ਸਾਡਾ ਅਸੀਂ ਤੇਰਾ ਇੰਨਾ। ਕਰਨੇ ਆ ਤੂੰ ਸਾਨੂੰ ਜ਼ਰਾ ਨੀ ਕਿਤੇ ਅੱਗੇ ਧਾਰਦਾ ਹਾਂ ਆਪਣੇ ਕਰਨੀ ਦਾ ਮੱਖ। ਟਾਂਡਾ ਮਾਣੀ ਨਿਕਰਨੀ ਦਾ ਮਾਖਟ ਆਉਂਦਾ ਹੋਰ ਤੇ ਕੋਈ ਗੱਲ਼ ਨੀਂ ਹੁੰਦੀ ਹੈਗੀ।
ਹਾਂ। ਠੀਕ ਹੈਂ ਠੀਕ ਹੈਂ। ਇਹ ਚ